ਹੈਲੋ।
ਸਾਸਰੀ ਕਾਲ ਜੀ।
ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਹੋਰ ਠੀਕ ਠਾਕ।
ਹਾਂਜੀ। ਹਾਂਜੀ, ਹਾਂਜੀ-ਹਾਂਜੀ ਵਧੀਆ।
ਹੋਰ ਸੁਣਾਓ।
ਵਧੀਆ ਤੁਸੀਂ ਸੁਣਾਓ।
ਹੋਰ ਮੌਸਮ ਤੁਹਾਡੀ ਤਰਫ ਕਿਵੇਂ ਦਾ ਹੈਗਾ?
ਹੁਣੇ ਹੀ ਧੁੱਪ ਨਿਕਲੀ ਏ ਬਾਰਿਸ਼ ਆ ਰੀ ਏ ਤਿੰਨ ਦਿਨ ਤੋਂ ਲਗਾਤਾਰ।
ਹਾਂਜੀ-ਹਾਂਜੀ ਤਿੰਨ ਦਿਨ ਤੋਂ ਇੱਧਰ ਵੀ ਆ ਰਹੀ ਸੀ ਬਾਰਿਸ਼।
ਹੋਰ, ਹਾਂਜੀ-ਹਾਂਜੀ। ਚਾਹ ਪੀਤੀ ਚਾਹ?
ਹਾਂਜੀ।
ਚਾਹ ਪੀਲੀ ਤੁਸੀਂ ਚਾਹ?
ਚਾਹ ਵੀ ਪੀ ਲਿੱਤੀ ਏ।
ਤੁਆਨੂੰ ਪੁੱਛ ਰਿਹਾ ਮੈਂ ਤਾਂ ਆਪ ਹੀ ਲੀਤੀ ਏ।
ਅੱਛਾ-ਅੱਛਾ। ਠੀਕ ਏ ਮੌਸਮ ਅੱਛਾ ਹੋਇਆ ਨਾ ਦਿਲ ਕਰਦਾ ਚਾਹ ਪੀਣੇ ਤੇ।
ਹਾਂਜੀ।
ਖਾਣੇ-ਪੀਣੇ ਤੇ ਦਿਲ ਕਰਦਾ ਨਾ
ਬਿਲਕੁਲ ਜੀ।
ਕਦੇ ਪਕੌੜੇ ਖਾਈਏ ਯਾ ਪੂੜੀਆਂ ਬਣਾ ਕੇ ਖਾਈਏ।
ਹਾਂਜੀ-ਹਾਂਜੀ।
ਪੁੜੀਆਂ ਦਾ ਨਾਸ਼ਤਾ ਕਰੀਏ।
ਹਾਂਜੀ-ਹਾਂਜੀ ਆਪਾਂ ਪਕੌੜੇ ਖਾ ਲੀਏ।
ਖਾਇਆ ਪੀਆ ਲੱਗਦਾ ਵੀ ਹੈਗਾ ਨਾ ਐ ਬਰਸਾਤ ਵਿੱਚ ਗਰਮੀ ਤੇ ਦਿਲ ਈ ਨੀ ਕਰਦਾ ਖਾਣੇ ਤੇ।
ਹਾਂਜੀ-ਹਾਂਜੀ ਗਰਮੀ ਚ ਤੇ ਮਨ ਨੀ ਕਰਦਾ। ਪਕੌੜੇ-ਪਕੁੜੇ ਖਾਲੋ ਇਸ ਟਾਈਮ ਬਣਾ ਕੇ ਜਿਵੇਂ
ਹਾਂ। ਅਸੀਂ ਪਕੌੜੇ ਕੱਲ ਵੀ ਬਣਾਏ ਅੱਜ ਪੂੜੀਆਂ ਬਣਾਈਆਂ।
ਹੋਰ ਸੁਣਾਓ ਘਰ ਵਿੱਚ ਘਰ ਵਿੱਚ ਪਰਿਵਾਰ ਸਭ ਠੀਕ-ਠਾਕ। ਹੋਰ ਅੱਜ ਕੱਲ੍ਹ ਤੇ ਬੱਚੇ ਬਾਰ ਦੇ ਜਾਦਾ ਖਾ ਕੇ ਖੁਸ਼ ਹੈਗੇ ਨੇ।
ਤੇ ਯਾਰ
ਬਾਰ ਦੇ ਜਾ ਕੇ ਬੱਚੇ ਬਾਰ ਦਾ ਜਾਦਾ ਖੁਸ਼ ਹੋ ਖਾਂਦੇ ਨੇ ਬਸ ਘਰ ਦਾ ਤਾਂ ਖਾਂਦੇ ਨੀ ਹੈਗੇ।
ਹਾਂਜੀ-ਹਾਂਜੀ ਘਰ ਦਾ ਟੇਸਟ ਵੀ ਨੀ ਆਂਦਾ ਇਸ ਟਾਈਮ। ਕਈ ਜਾਂਦੇ ਨੇ ਬੱਚੇ।
ਹਾਂ ਬਸ ਬਾਰ ਦਾ ਫਾਸਟ ਫੂਡ ਈ ਖਾਣਾ।
ਹਾਂਜੀ ਫ ਰੋਜ਼ ਰੋਜ਼ ਫੇਰ ਚੰਗਾ ਵੀ ਲੱਗਦਾ ਖਵਾਂਦੇ ਹੋਏ। ਤੇਰੇ ਨਾ ਖੋਹੇ ਦੇ ਘਰ ਰੋਟੀ ਨੀ ਖਾਂਦੇ।
ਰੋਟੀ ਨੀ ਖਾਂਦੇ ਹੈਗੇ ਸਈ ਗੱਲ ਐ। ਬਾਰ ਦਾ ਜਿੰਨਾ ਮਰਜ਼ੀ ਦੇਦੋ ਖਾਣੇ ਵਾਸਤੇ ਖਾ ਲੈਣਗੇ।
ਹਾਂਜੀ-ਹਾਂਜੀ ਇਦੇ ਬਾਸ ਦੋਸਤ ਹੈਗੇ ਨਾ ਦੋਸਤ ਖਾਂਦੇ ਨੇ ਬੱਚਿਆਂ ਦੇ ਫਿਰ ਓ ਕੈਂਦਾ ਅਸੀ ਵੀ ਖਾਣਾ ਓ ਨਵੀਂ-ਨਵੀ ਚੀਜ਼ਾਂ ਦੱਸ ਦੇ ਨੇ ਮੈਂ ਓ ਖਾਇਆ ਓਦਾ ਟੇਸਟ ਬੜਾ ਸਵਾਦ ਏ ਉਸ ਕੋ ਲੈ ਜਿਵੇਂ ਕਿਸੇ ਨੇ ਹਾਂ ਮੈਂ ਡੋਸਾ ਖਾਇਆ ਉਥੇ ਡੋਸਾ ਬੜਾ ਸਵਾਦ ਸੀ ਜਿਵੇਂ ਬੀਗਾ ਨੇਰ ਦੀ ਕਈ ਕੁਛ ਹੋਰੈਵਖਾਂਦੇ ਨੇ ਢੋਕਲਾ ਖਾਂਦੇ ਨੇ।
ਹਾਂ। ਬਸ ਵੀਕਨੇਰ ਦਾ ਮਸ਼ੂਰ ਹੈਗਾ ਏ ਭਾਵੇਂ ਹੈ ਵਧੀਆ ਹੈਗਾ ਸ਼ ਨਈ ਹੈਗਾ।
ਬਿਲਕੁੱਲ।
ਹਾਂ। ਬਲਕਿ ਸਾਡੇ ਪੜੋਸ ਵਿੱਚ ਇੱਕ ਬੱਚੇ ਦਾ ਆਪਓਰੇਸ਼ਨ ਹੋਇਆ। ਓ ਖਾਂਦਾ ਸੀ ਐ ਚੋਮਿਨ ਖਾਂਦਾ ਸੀ ਜਾਦਾ।
ਅੱਛਾ ਡੇਲੀ ਖਾਂਦਾ ਹੋਣਾ।
ਹਾਂ। ਓਦਾ ਆਪਓਪਰੇਸ਼ਨ ਕੀਤਾ ਅੰਦਰ ਈ ਅੰਦਰੋਂ ਚ ਮੀਨੇ ਇੰਨੇ ਕੱਢੇ ਲ ਓਨੇ ਡੋਕਟਰ ਨੇ।
ਹਾਂਜੀ-ਹਾਂਜੀ
ਪਰ ਓ ਬੱਚੇ ਸੁਣਦੇ ਵੀ ਹੈਗੇ ਨੇ ਤਾਂ ਵੀ ਸਮਝਦੇ ਨੀ ਨਾ ਹੈਗੇ। ਘਰ ਰੋਟੀ ਬਣਾਓ ਤੇ ਬਾਰ ਚਲੇ ਜਾਂਦੇ ਨੇ ਖਾਣ ਵਾਸਤੇ। ਵੀ ਬਾਰ ਦਾ ਤੇ ਖਾਣਾ ਈ ਖਾਣਾ।
ਹਾਂਜੀ-ਹਾਂਜੀ ਮੰਨਦੇ ਨੀ
ਮੰਨਦੇ ਈ ਨੀ ਅਗੇ ਅਗਲੇ ਪਤਾ ਨੀ ਹੱਥ ਵੀ ਧੋਂਦੇ ਨੇ ਯਾ ਸਭ ਸਫ਼ਾਈ ਵੀ ਰੱਖਦੇ ਨੇ ਉਹ ਥੋੜੇ ਬੱਚੇ ਦੇਖਦੇ ਨੇ।
ਐਈਓ ਤੇ ਹੈਗੀ ਮੇਨ ਸਫਾਈ ਦਾ ਧਿਆਨ ਨਈ ਰੱਖਦੇ ਅਗਲੇ।
ਹਾਂ ਉਹਨਾ ਨੂੰ ਤੇ ਹੈਗਾ ਵੀ ਬਸ ਬਣਾਣਾ ਹੈਗਾ ਏ।
ਹਾਂਜੀ
ਤਾਂ ਵੀ ਬੱਚੇ ਸੁਣਦੇ ਵੀ ਨੇ, ਤਾਂ ਵੀ ਸਮਝਦੇ ਨੀ ਹੈਗੇ।
ਉਹਨਾਂ ਨੇ ਬਸ ਆਪਣਾ ਵੇਚਣਾ ਈ ਹੁੰਦਾ ਏ ਸਮਾਨ।
ਉਹਨਾਂ ਨੇ ਆਪਣਾ ਵੇਚਣਾ ਹੈਗਾ। ਹਾਂਜੀ ਹਾਂਜੀ। ਘਾਰ ਜਿੰਨਾ ਮਰਜੀ ਵਧੀਆ ਬਣਾ ਦਓ ਪਸੰਦ ਈ ਨਈ ਆਉਂਦਾ ਬੱਚਿਆਂ ਨੂੰ।
ਬਿੱਲ ਮੰਗਿਆ।
ਸਬਜ਼ੀ ਬਣਾਓ ਹਰੀਆਂ ਸਬਜ਼ੀਆਂ ਬਣਾਓ ਉਹ ਨੀ ਖਾਣੀਆਂ ਉਹਨਾਂ ਨੇ।
ਉਹ ਖਾ ਲੈਣਗੇ ਪੀਜੇ ਚ ਪੈ ਹੋਈ ਸਬਜੀਆਂ।
ਹਾਂ ਪੀਜੇ ਚ ਵੇਖ ਲਓ ਸਾਰੇ ਸਬਜ਼ੀਆਂ ਖਾ ਲੈਂਦੇ ਨੇ, ਜਾਂ ਰਾਜਮਾ ਚ ਚਾਵਲ ਬਣਾ ਦੋ ਜਾਂ ਛੋਲੇ ਚਾਵਲ ਬਣਾ ਦੋ ਬਸ ਐਹ ਖਾ ਲੈਣੇ ਨੇ।
ਕਈ ਬੱਚੇ ਦੇਖੇ ਨੇ ਮਰਜ਼ੀ ਜਿਮ ਜਾਣ ਵਾਲੇ ਖਾ ਲੈਂਦੇ ਨੇ ਸਬਜ਼ੀਆਂ ਘਰ ਦੀ ਬਾਹਰ ਨਈ ਖਾਂਦੇ ਉਹ।
ਹਾਂ ਬਾਹਰ ਦੀਆਂ, ਜਿਹੜੇ ਜਿਮ ਜਾਂਦੇ ਨੇ ਉਹ ਬਾਹਰ ਦੀਆਂ ਨੀ ਖਾਂਦੇ ਹੈਗੇ। ਬਾਕੀ ਉਨੇ ਹਰੀ ਸਬਜ਼ੀ ਘਾਰ ਬਣਾਓ।
ਨਿੱਕੀ ਉਮਰ ਹੈਗੀ ਉਹ ਵੀ ਜਿੰਮ ਜਾਣ ਲੱਗ ਗਏ ਨੇ ਬੱਚੇ ਹਲੇ। ਸਾਡੇ ਇੱਥੇ ਹੈਗੇ ਐ ਉਹਦੀ ਨਿੱਕੀ ਉਮਰ ਹੈਗੀ ਜਾਣ ਲੱਗੇ।